ਹੈਲੋ ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ ਹਾਂਜੀ ਮੈਂ ਵੀ ਠੀਕ।
ਹਾਂਜੀ ਹੋਰ
ਕੀ ਕਰ ਰਹੇ।
ਕੁਛ ਬੀ ਨਹੀਂ ਫੋਨ ਚਲਾ ਰਹੀ ਸੀ ਤੁਸੀਂ
ਮੈਸ ਫੋਨ।
ਹਾਂਜੀ। ਹਾਂਜੀ-ਹਾਂਜੀ
ਹਾਂਜੀ।
ਚਲੋ ਹਾਂ ਮੈਨੂੰ ਤਾਂ ਆ ਜਾਂਦੀ ਏ ਬਸ ਫੋਨ ਤੂੰ ਏਂ ਦਾ ਕੰਮ ਮੈਂ ਕਿਹਾ ਤੁਹਾਨੂੰ ਪਹਿਲਾਂ ਫੋਨ ਹੀ ਕਰ ਲਇਏ ਫਿਰ ਸੌਵਾਂਗੀ। ਮਨ ਨਹੀਂ ਲੱਗ ਰਿਹਾ ਸੀ ਹਾਂਜੀ। ਹਾਂਜੀ ਠੀਕ ਹੈ ਹੁਣ ਤਾਂ ਠੀਕ ਹੂੰ ਮੈ।
ਓਕੇ-ਓਕੇ।
ਹਾਂਜੀ-ਹਾਂਜੀ ਹੋਰ ਕੀ ਕਰ ਰਹੇ ਔ?
ਬਸ ਮੈਂ ਤਾਂ ਵੇਲੀ। ਭੁੱਖ ਮੈਨੂੰ ਐਨੀ ਲੱਗੀ ਆ ਰਸੋਈ ਚ ਜਾਣ ਨੂੰ ਮਨ ਨੀ ਕਰਦਾ ਪਿਆ।
ਹਾਂਜੀ ਕਿਉਂ ਕਿ ਇੱਕ ਗੱਲ ਹੋਈ ਭੁੱਕ ਲੱਗਦੀ ਏ।
ਹਾਂਜੀ।
ਅੱਛਾ-ਅੱਛਾ।
ਹਾਂਜੀ।
ਬਣਾ ਲੌ ਕੁੱਛ ਦੱਸਾਂ ਤੁਹਾਨੂੰ ਕੀ ਬਣਾਓ।
ਕੀ ਬਣਾਵਾ? ਸਵੇਰ ਦੀ-
ਹਾਂਜੀ।
ਹਾਂਜੀ ਪਈ ਐ ਇੱਕ।
ਇੱਕ ਪਈ ਐ ਤੇ ਤੁਸੀਂ ਕੀ ਕਰੋ ਜੇ ਤੁਹਾਨੂੰ ਵਧੀਆ ਲੱਗੇ ਤਾਂ ਉਹ ਉਹਨੂੰ ਫਰਾਈ ਕਰ ਮਤਲਬ ਕਿ ਪੀਸ ਕੱਟ ਕਰਕੇ ਉਹਨੂੰ ਫਰਾਈ ਕਰ ਲਓ ਪਰ ਉਹਨਾਂ ਉਹਦੇ ਚ ਟਾਈਮ ਲੱਗੇਗਾ ਥੋੜ੍ਹਾ। ਫਰਾਈ ਕਰਕੇ ਤੇ ਉਹਦੇ ਮਸਾਲਾ-ਮਸੂਲਾ ਡਾਲ ਕੇ ਤੇ ਬੜੇ ਸਵਾਦ ਲੱਗੇ। ਲੱਗਦੇ ਨੇ ਮਤਲਬ ਕੁਰਕੁਰੇ ਜੇ ਲੱਗਗੇਂ ਤੁਹਾਨੂੰ। ਪੇਟ ਵੀ ਬਰ ਜੂਗਾ ਤੁਹਾਡਾ ਕੈਚਅਪ ਨਾਲ ਖਾ ਲਿਓ।
ਚਲੋ ਮੈਂ ਹੀ ਕਰਕੇ ਦੇਖਦੀ ਆਂ ਫਿਰ।
ਬਸ ਤੁਸੀਂ ਕੀ ਕਰਨਾ ਰੋਟੀ ਨੂੰ ਨਾ ਜਿਵੇਂ ਅਸੀਂ ਕੱਟ ਕਰਦੇ ਹਾਂ ਨਾ
ਹਾਂਜੀ-ਹਾਂਜੀ।
ਮਤਲਬ ਕਿ ਚਾਕੂ ਨਾਲ ਉਹਦੇ ਚੋਰਸ-ਚੋਰਸ ਦੇ ਮਤਲਬ ਕਿ ਸ਼ੇਪ ਨਾਲ ਕੱਟ ਕਰ ਲਿਓ ਪੀਸ। ਤੇ ਫੇਰ ਉਹਨਾਂ ਨੂੰ ਮਤਲਬ ਕਿ ਨਹੀਂ- ਨਹੀਂ ਅਹ ਕਿਵੇਂ ਦੱਸਾਂ ਤੁਹਾਨੂੰ, ਜਿਵੇਂ ਮਟਰੀ ਨਹੀਂ ਬਣਾਉਂਦੇ ਅਸੀਂ।
ਹਾਂਜੀ ਸਮਝ ਗਈ ਓਦਾਂ।
ਮੈਂ ਤੁਹਾਨੂੰ ਦੱਸਦੀ ਜਿਵੇਂ ਕਾਜੂ ਕਤਲੀ ਨੀ ਕੱਟ ਕਰਦੇ।
ਹਾਂਜੀ- ਹਾਂਜੀ-
ਉਵੇ ਬਸ ਚੋਰਸ -ਚੋਰਸ ਜੇ ਤੁਹਾਨੂੰ ਪਤਾ ਹੀ ਤਾਂ ਹੈ। ਚੋਰਸ ਜੇ ਕੱਟ ਕਰਕੇ
ਹਾਂਜੀ-
ਉਹ ਉਹਨੂੰ ਤੁਸੀ ਫਰਾਈ ਕਰ ਲਉ ਬਸ ਐਵੇ ਐ ਨਾ ਫਰਾਈ ਕਰਨਾ ਕਿ ਉਹਨੂੰ ਥੋੜ੍ਹੇ ਜਿਹੇ ਕਰੰਚੀ ਜੇ ਹੋਜੇ ਕੁਰਕੁਰਰੇ ਜੇ ਹੋਜੇ, ਫੇਰ ਜਦੋਂ ਬਾਹਰ ਨਿਕਾਲੋਗੇ ਤੁਸੀ ਉਹਨੇ ਤੇ ਨਮਕ ਉਦੇ ਚ- ਮਿਰਚ ਥੋੜ੍ਹੀ ਜਿ ਮਿਰਚ ਤਾਂ ਮਤਲਬ ਕਿ ਜਿੰਨੀ ਖਾ ਸਕਦੇ ਹੋ ਉਨੀ, ਸਭ ਤੋਂ ਵੱਡੀਆਂ ਮਤਲਬ ਤੁਹਾਨੂੰ ਨਮਕ ਬਣਾਉਣਾ ਸਿਖਾਂਦੀ ਹਾਂ ਜੀਰਾ ਲਓ ਥੋੜ੍ਹਾ ਜਿਹਾ, ਉਹਨੂੰ ਭੁੰਨ ਕੇ ਉਹਦਾ ਮਤਲਬ ਕਿ ਉਹ ਬਣਾ ਲਉ ਨਮਕ ਜਾਂ ਤੇ ਉਹਦੇ 'ਚ ਹਲਕ ਜਿਹਾ ਨਮਕ ਪਾ ਦੋ, ਤੇ ਥੋੜਾ ਜਿਹਾ ਗਰਮ ਮਸਾਲਾ ਤੁਹਾਡੇ ਕੋਲ ਹੋ ਤਾਂ ਉਹ ਪਾ ਦੋ ਥੋੜਾ ਜਿਹਾ ਅਮਚੂਰ ਪਾ ਦੋ, ਤੇ ਥੋੜ੍ਹੀ ਜਿਹੀ ਮਿਰਚ ਪਾ ਦੋ ਬਿਲਕੁਲ ਤੁਹਾਡਾ ਮਤਲਬ ਘਰ ਹੀ ਮਤਲਬ ਉਹ ਨਮਕ ਜਿਹਾ ਤਿਆਰ ਹੋ ਜਾਏਗਾ ਬੜਾ ਸਵਾਦ ਲਗਦਾ ਹੈ ਉਹ ਤੁਸੀ ਚਾਟ ਦੇ ਉਪਰ ਮਤਲਬ ਕਿ ਜਿਵੇ ਖਾਂਦੇ ਆ ਨਾ ਫਰੂਟ ਚਾਟ, ਉਹਦੇ ਤੇ ਵੀ ਗੇਰ ਕੇ ਖਾ ਸਕਦੇ ਹੋ ਤੇ- ਉਹ ਮਤਲਬ ਕਿ ਜੇ ਤੁਸੀਂ ਬਣਾਓਗੇ ਰੋਟੀ ਦਾ, ਤੇ ਉਹਦੇ ਉਹ ਖਾ ਕੇ ਵੇਖਣਾ ਤੁਹਾਨੂੰ ਬਹੁਤ ਚੰਗਾ ਲੱਗੇਗਾ
ਓਕੇ ਮੈਂ ਟਰਾਈ ਕਰਦੀ ਹਾਂ ਅਜ
ਹਾਂਜੀ- ਹਾਂਜੀ, ਮਤਲਬ ਕਿ ਇੰਨਾ ਬਹੁਤ ਸੌਖਾ ਕਮ ਹੈ। ਉਹ ਮੈਂ ਵੀ ਇਕ ਵਾਰੀ ਖਾਇਆ ਸੀ ਤੇ ਮੈਨੂੰ ਬੜਾ ਸਵਾਦ ਲਗਿਆ ਸੀ।
ਓਕੇ ਜੀ-
ਹਾਂਜੀ- ਹਾਂਜੀ ਕੁਛ ਖਾਣ ਦੀ ਤਿਆਰੀ ਕਰ ਰਹੀ ਹਾਂ ਮੈ ਵੀ
ਠਕ ਚਲੋ ਵਧੀਆ, ਮੇਰੇ ਵਾਸਤੇ ਵੀ ਭੇਜ ਦਿਓ ਕੀ ਬਣਾ ਰਹੇ ਹੋ ਵੈਸੇ ਕੀ ਬਣਾ ਰਹੇ ਹੋ ਵੈਸੇ
ਕੁਛ ਨੀ ਖਿਚੜੀ ਬਣਾਈ ਸੀ ਉਹੀ ਗਰਮ ਕਰਕੇ ਖਾ ਰਹੀ ਹਾਂ। ਤੁਸੀ ਜਦੋ ਆਓਗੇ ਨਾ ਤੁਹਾਨੂੰ ਖਿਚੜੀ ਸਾਡੀ ਥੋੜ੍ਹੀ ਖਵਾਂਗੇ, ਅਸੀ ਤੁਹਾਡੇ ਲਈ ਸਪੈਸ਼ਲ ਬਣਾਵਾਂਗੇ
ਹੋਰ ਦਸੋ, ਹਾਂਜੀ-
ਤਿੰਨ ਵੱਜਣੇ ਵਾਲੇ ਨੇ- ਤੇ ਬਾਰਿਸ਼, ਦਾ ਹਲਕਾ ਜਿਹਾ ਮੌਸਮ ਲਗ ਰਿਹਾ ਹੈ। ਮੈਨੂੰ
ਹਾਂਜੀ-
ਹਾਂਜੀ-
ਲਓ ਮੇਰੇ ਵਾਸਤੇ ਤਾਂ ਰੋਟੀ ਆ ਗਈ ਜੀ।
ਹਾਂ ਚਲੋ ਵਧੀਆ ਮਿਲਦੇ
ਹਾਂਜੀ, ਉਹ ਨਹੀ ਭੇਜਤੀ
ਹਾਂਜੀ-
ਹੋਰ ਦਸੋ ਤੁਸੀ, ਨਵੀ ਤਾਜ਼ੀ ਕੁਛ
ਬਸ ਕੀ ਦਸਾਂ- ਹੁਣ ਸਾਡੇ ਕਾਲਜ ਖੁਲ੍ਹ ਜਾਣਗੇ, ਫਿਰ ਦੇਖ
ਹਾਂਜੀ, ਓਕੇ-
ਹਾਂਜੀ-
ਵੈਸੇ ਸਟਾਰਟਿੰਗ 'ਚ ਤੁਸੀ ਸਹੀ ਕਹਿ ਰਹੇ ਹੋ ਮਨ ਨਹੀ ਲਗਣਾ
ਨਹੀਂ ਤੁਹਾਡੇ
ਨਹੀਂ ਤੁਹਾਡੇ ਤੋ ਥੋੜੀ ਲੈਣੇ, ਹੈ ਥੁਹਾਡੇ ਕੋਲੇ। ਹਾਂਜੀ, ਹੈਂਗਾ। ਨਾਲਦੇ ਨੇ ਹੈਨੇ ਬਥੇਰੇ। ਪਹਿਲਾਂ ਪਤਾ ਚਲਿਆ ਤੁਸੀ ਵੀ ਉਥੇ ਆ ਰਹੇ ਹੋ, ਪਰ ਨਾ-ਨਾ, ਨਾ, ਆ ਤਾਂ ਕਦੇ ਵੀ ਨੀ। ਤੋਂ ਆਇਆ ਸੀ? ਮੈਨੂੰ ਦੱਸਿਆ ਸੀ, ਤੁਹਾਡੀ ਬੈਸਟ ਫਰੈਂਡ ਨੇ। ਅੱਛਾ-ਅੱਛਾ! ਹਾਂਜੀ।
ਬਸ ਤੇ ਹੁਣ, ਮੈਂ ਤੁਸੀਂ ਤਾਂ ਚੱਲੋ ਥੋੜੇ ਜਿਹੇ ਫਰੈਂਡਸ ਸਾਡੇ ਹੈ, ਥੋੜ੍ਹੇ ਜਾ ਮਨ ਲਗਜੂਗਾ, ਮੇਰੇ ਤੋਂ ਕੋਲਜ'ਚ ਮੈਂ ਕੱਲੀ ਆਂ।
ਹਾਂਜੀ-ਹਾਂਜੀ।
ਹਾਂਜੀ।
ਹੋਰ, ਦੱਸੋ ਤੁਸੀਂ?
ਬਸ, ਹੁਣ ਸੋਚ ਰਹੀ ਆਂ। ਸ਼ਾਮੀ ਕੀ ਬਣਾਵਾਂ ਖਾਣ'ਚ? ਉਠਿਆ ਤਾਂ ਮੈਥੋ ਜਾਂਦਾ ਨੀ।
ਸਾਡਾ ਤੇ ਐਈ ਨਹੀਂ ਮੁੱਕਦਾ, ਮੈਂ ਬੀ ਨਾਂ ਇਹੀ ਸੋਚਦੀ ਰਹਿੰਨੀ ਆਂ। ਅੱਧੇ ਤੋਂ ਜ਼ਿਆਦਾ ਟਾਈਮ ਤੇ ਸੋਚਣੇ'ਚ ਹੀ ਵੇਸਟ ਕਰ ਦਿੰਨੇ ਆਂ।
ਹੂੰ, ਡੇਲੀ ਸੋਚਦੀ ਆ ਚਾਹ ਨਾਲ ਕੀ ਬਣਾਵਾਂ? ਚਾਹ ਨਾਲ ਕੀ ਬਨਾਵਾਂ? ਮੈਂ ਚਾਹ ਨਾਲ ਸੋਚਦੀ ਆਂ, ਤੇ ਮੇਰੀ ਮੰਮੀ, ਸ਼ਾਮੀ ਸੋਚਦੇ ਨੇ। ਕੀ ਖਾਣੇ ਖਾਣੇ'ਚ ਕੀ ਬਣਾਵਾਂ? ਕੀ ਬਣਾਵਾ?
ਹਾਂਜੀ-ਹਾਂਜੀ।
ਹਾਂਜੀ!
ਹੋਰ, ਮੰਮੀ ਕੀ ਕਰ ਰਹੇ ਨੇ, ਤੁਹਾਡੇ? ਸੁੱਤੇ ਹੋਣੇ।
ਕੁਛ ਨੀ ਬੈਠੇ ਨੇ, ਹੋਰ ਕੀ-ਕੀ ਆਇਆ ਖਾਨੇ'ਚ।
ਅੱਛਾ-ਅੱਛਾ।
ਮੈਂ ਕਿਆ ਕੀ-ਕੀ ਆਇਆ ਖਾਨੇ'ਚ?
ਅ--ਖਾਣੇ'ਚ ਉਹ ਐ, ਸ਼ਾਹੀ-ਪਨੀਰ ਐ, ਸੁੱਕੀ ਸਬਜ਼ੀ ਐ। ਅਤੇ ਉਹ, ਮੀੱਸੀ ਰੋਟੀ ਹੈ।
ਹਾਂਜੀ, ਹਾਂਜੀ-ਹਾਂਜੀ, ਹਾਂਜੀ।
ਉਹ ਨੇ ਤੇ, ਚੋਲ ਨੇ ਤੇ ਸਲਾਦ।
ਚਲੋ ਵਧੀਆ ਗੱਲ ਏ, ਤੁਹਾਡੀ ਮੌਜ ਹੋ ਗਈ। ਚਲੋ ਹੁਣ, ਮੈਨੂੰ ਪਾਰਸਲ ਕਰਦੋ ਐ, ਠੀਕ ਏ।
ਤੁਹਾਡੇ ਕੋਲ?
ਹਾਂ, ਮੈਂ ਕਿਹਾ ਪਾਰਸਲ ਮੇਰੇ ਕੋਲ ਕਰਦੋ ਐ। ਹਾਂਜੀ-ਹਾਂਜੀ, ਮਜ਼ਾਕ ਕਰ ਰਹੀ ਆਂ।
ਹੋਰ ਦੱਸੋ ਤੁਸੀਂ?
ਬਸ ਕੁਛ ਵੀ ਨਹੀਂ। ਮੈਨੂੰ ਤੋ ਬੜਾ ਲੱਗਦਾ ਐ, ਨਾ ਕੀ ਮਤਲਬ ਮੌਸਮ ਖ਼ਰਾਬ ਹੈ, ਤੋ ਪੂਰਾ ਹੀ ਮੌਸਮ ਖ਼ਰਾਬ ਹੋਏ ਹੈਨਾ। ਇਹ, ਦੁੱਪ ਨਿਕਲਣ ਦਾ ਕੀ ਮਤਲਬ ਏ।
ਸਾਡੇ ਇੱਥੇ ਤਾਂ ਧੁੱਪ ਨਹੀਂ ਹੈ, ਸੱਚੀ ਬਿਲਕੁਲ ਵੀ।
ਪਤਾ ਨਹੀਂ। ਸਾਡੇ ਇੱਥੇ ਕੀ, ਸਾ ਮੇਰੇ ਨਾਲ ਈ ਦੁਸ਼ਮਣੀ ਐ, ਕਿਉਂਕਿ ਮੈਂ ਹੀ ਜ਼ਿਆਦਾ ਕਰਦੀ ਹਾਂ। ਕਿ ਦੁੱਪ ਨਾ ਨਿਕਲੇ, ਧੁਪ ਨਾ ਨਿਕਲੇ।
ਕੋਈ ਨਾ ਕੋਈ ਨਾ, ਝਾੜ ਪੈ ਜੇਗਾ। ਬਸ ਹੁਣ ਤਾਂ ਸ਼ਾਮ ਹੀ ਹੋ ਚੱਲੀਏ, ਤਿੰਨ ਹੀ ਵੱਜ ਗਏ ਨਾ ਚਲੋ, ਇੱਕ-ਡੇਢ ਘੰਟੇ ਦੀ ਗੱਲ ਰਹਿ ਗਈ।
ਸ਼ਾਮ ਨੂੰ ਕਿਤੇ ਘੁੰਮਣ ਜਾਂਦੇ ਹੋ ਤੁਸੀਂ, ਜਿਸ ਤਰ੍ਹਾਂ ਵੋਕ ਵਗੈਰਾ?
ਹਾਂਜੀ-ਹਾਂਜੀ।
ਸ਼ਾਮੀ ਘੁੰਮਣ ਜਾਂਦੇ ਔ ਮੈਂ ਕਿਆ?
ਹਾਂ, ਮੇਰੀ ਭੈਣ ਆਈ ਸੀ ਨਾ ਅਸੀ ਤਾਂ ਜਾਂਦੇ ਸੀ। ਪਾਰਕ ਵਗੈਰਾ ਚਲੇ ਜਾਂਣ, ਪਾਰਕ ਬੋਲ ਰੇ ਔ ਨਾ ਤੁਸੀ।
ਹਾਂਜੀ-ਹਾਂਜੀ।
ਹਾਂ ਤੇ ਹੁਣ ਮੇਰੀ ਮੰਮਾ ਤੋਂ ਸਵੇਰੇ-ਸਵੇਰੇ ਮਤਲਬ
ਮਤਲਬ ਪੰਜ ਵਜੇ ਜਾਂਦੇ ਐ ਸੈਰ ਵਗੈਰਾ ਕਰਨ। ਹਾਂਜੀ।
ਤੇ ਸ਼ਾਮੀ ਵੀ ਜਾਂਦੀ ਸੀ ਹੁਣ ਤੇ ਸ਼ਾਮੀ ਔਦਾ ਔਹਨਾਂ ਦਾ ਬੰਦ ਹੋ ਗਿਆ ਐ। ਤੇ ਮੈਂ ਤੇ ਕਿੱਥੇ ਚਲੇ ਜਾਣਾ ਮੈਥੋਂ ਮੇਰੇ ਤੋ ਟਾਂਗ 'ਚ ਈ ਚੋਟ ਲੱਗੀ ਪਈ ਏ।
ਔ ਹਾਂਜੀ, ਸੋਰੀ ਮੈਂ ਭੁੱਲ ਗੀ ਸੀ।
ਹਾਂਜੀ-ਹਾਂਜੀ। ਮੈਂ ਹੁਣੇ ਆਪਣੇ ਪਾਪਾ ਨੂੰ ਕੈ ਰੀ ਸੀ ਸਾਡੇ ਇੱਥੇ ਈ ਨਾ ਇੱਕ ਪਾਰਕ ਐ ਬੋਹਤ ਵੱਡਾ ਤੇ ਔਥੇ ਨਾ ਮੇਲਾ ਲੱਗਿਆ ਹੋਇਆ।
ਹਾਂਜੀ।
ਔ ਲੱਗਦੈ ਨਾ ਫਨ ਫੇਅਰ, ਫੈਮਿਲੀ ਫਨ ਫੇਅਰ ਛੁੱਟੀਆਂ 'ਚ।
ਅੱਛਾ! ਤੁਆਡੇ ਔਧਰ ਲੱਗਿਐ ਔ।
ਹਾਂਜੀ, ਔ ਤਾਂ ਏਧਰ ਈ ਲੱਗਿਐ। ਹਾਂਜੀ ਲੱਗਿਆ ਹੋਇਐ। ਤੇ ਮੈਂ ਮੇਰੇ ਪਾਪਾ ਨੂੰ ਕੈਂਦੀ ਸੀ ਪਾਪਾ ਚਲੇਂ ਔਥੇ ਫੇਰ ਪਾਪਾ ਕੈਂਦੇ ਚੱਲ ਲੇਂਗੀ ਤੂੰ ਐਨੀ ਦੂਰ? ਮੈਂ ਕਿਆ ਨਹੀਂ ਆਪਣੇ ਐਕਟੀਵਾ ਤੇ ਹੀ ਤਾਂ ਜਾਣੈ ਉੱਧਰ ਤੇ ਚਲ ਹੀ ਲਾਂਗੀ ਮੈਂ।
ਐਕਟੀਵਾ ਚਲਾ ਲਿਆਰ ਲੈਂਦੇ ਔ?
ਹਾਂਜੀ, ਚਲਾ ਲੈਂਨੀ ਆਂ।
ਔਕੇ ਚੋਟ ਲੱਗੀ ਆ ਨਾ ਮੈਂ ਕਿਆ।
ਨਈ ਐਕਟੀਵਾ ਤੇ ਮੈਂ ਅਪਣੀ ਚਲਾ ਲੈਂਨੀ ਆ ਚੋਟ ਵਿੱਚ ਕੋਈ ਗੱਲ ਨੀ। ਬਸ ਹੁਨ ਥੋੜ੍ਹਾ ਜਿਹਾ ਚੱਲਿਆ ਨ ਜਾਂਦਾ ਐਕਟੀਵਾ ਦੇ ਤਾ ਬਸ ਇਹੀ ਐ ਕਿ ਬਾਹਰ ਨਕਾਲਣੀ ਐ। ਤੇ ਚਲਾਣੀ ਆਂ। ਇੱਕ ਪੈਰ ਨੀਚੇ ਤਾਰ ਲੈਂਨੀ ਅ। ਇੱਕ 'ਚ ਲਗੀ ਐ ਚੋਟ ਕਿਉਂਕਿ ਦੂਜੇ 'ਚ ਨੀ ਲੱਗੀ।
ਹਾਂਜੀ।
ਹਾਂਜੀ ਮੇਰੇ ਪਾਪਾ ਨੂੰ ਨਾਸ਼ਤਾ ਵੀ ਦੇ ਕੇ ਜਾਂਨੀ ਆਂ ਵੈਸ ਤਾਂ ਮੈਂ ਸਵੇਰੇ-ਸਵੇਰੇ।
ਔਕੇ-ਔਕੇ ਹੋਰ ਖਾ ਲੀ ਜੇ ਖਿਚੜੀਆ ਖਾ ਰਏ ਔ?
ਹੂੰ, ਖਾ ਰੀ ਆਂ।
ਵੈਸੇ ਤੜਕੇ ਆਲੀ ਬਣਾਂਦੇ ਔ ਤੁਸੀ ਖਿਚੜੀ?
ਨਈ ਜਿਵੇਂ ਚਾਵਲ ਪਕੋਨੇ ਆਂ ਔਦੇ ਵਿੱਚ ਮਤਲਬ ਕਿ ਮੈਨੇ ਔ ਪਾ ਦੀ ਸੀ ਚਨੇ ਦੀ ਦਾਲ। ਫਿਰ ਜਿਮੈਂ ਛੋਕਦੇ ਆਂ ਨਾ ਨਮਕੀਨ ਚਾਵਲ ਬਸ ਔਦੇ 'ਚ ਅ ਵੋ ਨੀ ਪਾਈ ਮੈਂ, ਹਲਦੀ ਨੀ ਪਾਈ ਬਾਕੀ ਸਾਰਾ ਸੇਮ ਪ੍ਰੋਸੀਜਰ ਸੀ।
ਠੀਕ ਐ ਤੁਸੀ ਤੜਕੇ ਆਲੀ ਵੀ ਖਿਚੜੀ ਬਣਾਔਗੇ ਨਾ ਔਦੇ ਨਾਲ ਅੰਬ ਦਾ ਅਚਾਰ ਖਾ ਕੇ ਦੇਖਿਓ ਬੋਤ ਟੇਸਟੀ ਲੱਗਦੈ।
ਹਾਂ, ਖਾਂਨੀ ਆਂ ਮੈਂ। ਮੈਂ ਤੇ ਚਾਵਲ ਨਾਲ ਜਿਵੇਂ ਚਾਵਲ ਦਾਲ ਹੁੰਦੇ ਆ ਤੇ ਛੋਲੇ ਚਾਵਲ ਔ ਹੁੰਦੇ ਆ ਮੈਂ ਔਦੇ ਨਾਲ ਵੀ ਖਾਂਨੀ ਆਂ।
ਚਲੋ, ਵਧੀਆ-ਵਧੀਆ।
ਸਵਾਦ ਲੱਗਦੇ ਨੇ।
ਹਾਂਜੀ।
ਹਾਂਜੀ, ਚਲੋ ਤੁਸੀ ਵੀ ਖਾ ਲੋ ਖਾਣਾ ਹੁਣ।
ਹਾਂਜੀ ਮੈਂ ਵੀ ਖਾ ਈ ਰਈ ਆਂ ਤਾਡੇ ਨਾਲ ਗੱਲ ਕਰਦੀ-ਕਰਦੀ।
ਹਾਂਜੀ, ਹੋਰ ਦੱਸੋ ਤੁਸੀ?
ਹੋਰ ਦੱਸੋ, ਸ਼ਾਮੀ ਕੀ ਬਣਾਣ ਦਾ ਸੋਚਿਆ?
ਸ਼ਾਮੀ
ਮੈਂ ਕਿਆ ਕੀ ਬਣਾਣ ਦਾ ਸੋਚਿਆ ਸ਼ਾਮੀ।
ਦੇਖਣੇ ਆਲੇ ਤਾਂ ਸੋਚਿਆ ਈ ਨਈ ਕੁਛ।
ਅੱਛਾ-ਅੱਛਾ।
ਚਲੋ, ਮੈਂ ਤੁਹਾਨੂੰ ਕਰਦੀ ਹਾਂ ਕੋਲ ਵਿੱਚ ਕੋਲ ਆ ਰਹੀ ਹੈ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।